ਹੈਲੋ।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
ਕੀ ਹਾਲ-ਚਾਲ?
ਵਧੀਆ ਵਧੀਆ।
ਹੋਰ ਕੀ ਹੋ ਰਿਹਾ?
ਕੁਛ ਨ੍ਹੀ ਬਸ ਰੀਲਾਂ ਈ ਚੱਲਦੀ ਪੀਆਂ ਹੀ ਹਜੇ ਤੇ।
ਅੱਛਾ-ਅੱਛਾ। ਮੈਂ ਕਿਹਾ ਬੜੇ ਦਿਨ ਹੋਗੇ ਗੱਲ ਨੀ ਹੋਈ ਵੀਰ ਨਾਲ ਫੋਨ ਕਰੀਏ।
ਹਾਂਜੀ। ਹੋਰ ਸੁਣਾਓ?
ਬਸ, ਵਧੀਆ-ਵਧੀਆ ਮੌਸਮ ਹੋਰਿਆ ਵਧੀਆ ਇਕਦਮ।
ਹਾਂਜੀ ਮੌਸਮ ਬਹੁਤ ਵਧੀਆ ਐ ਠੰਡੀ-ਠੰਡੀ ਹਵਾ ਚੱਲੂਗੀ ਅੱਜ।
ਇੰਨਾ ਜਿਹੜਾ ਸੱਤ ਦਿਨ ਗੁੰਮਾ ਪਿਆ ਉਹਦਾ ਪੂਰਾ ਹੁਣ ਬਾਰਿਸ਼ਾਂ ਹੀ ਹੋਣਗੀਆਂ ਲਗਾਤਾਰ।
ਵਧੀਆ ਹੈ ਬਾਰਿਸ਼ ਹੀ, ਧੁੱਪ ਤਾਂ ਬੜੀ ਬੇਕਾਰ ਏ ਬੰਦਾ ਬਾਹਰ ਵੀ ਨਹੀਂ ਜਾ ਸਕਦਾ। ਥੋੜਾ ਜਿਹਾ
ਹਾਂ ਗਰਮੀ ਇੰਨੀ ਪਈ ਏ ਕਿ ਵਾਰ ਮਤਲਬ ਤੁਸੀ ਪੁੱਛੋ ਨਾ ਬਹੁਤ ਗਰਮੀ ਪਈ ਏ ਐਤਕੀ ਵਾਰ।
ਹਾਂਜੀ, ਦੋ ਮਿੰਟ ਵੀ ਬੰਦਾ ਧੁੱਪ 'ਚ ਨਹੀਂ ਖੜ੍ਹਾ ਹੋ ਸਕਦਾ ਬਹੁਤ ਗਰਮੀ ਏ।
ਹਾਂ। ਹਜੇ ਪਿੱਛੇ ਤੁਸੀਂ ਸੁਣਿਆ ਹੈਗਾ। ਤੇ ਯੂਰੋਪ ਚ ਵੇਖੋ ਸੜਕਾਂ ਪੈਂਤੀ ਡਿਗਰੀ ਚ ਹੀ ਮਤਲਬ ਸੜਕਾਂ ਦੀਆਂ ਰੈਡ ਲਾਈਟ
ਹਾਂਜੀ ਮੈਲਟ ਹੋ ਗਏ ਸੀ ਮੈਲਟ। ਹਾਂਜੀ ਉਹ ਹੈਡ ਉਹ ਜਿਹੜੀ ਟ੍ਰੈਫਿਕ ਸਲਾਈਟ ਹੁੰਦੀ ਆ ਉਹ ਤੇ ਮੈਲਟ ਹੋ ਗਈਆਂ ਸੀ।
ਹਾਂ, ਇੰਨਾ ਮਤਲਬ ਇੰਨਾ ਰਾਤ ਵਾਰ ਹੀਟਵੇਵ ਚੱਲੀਆਂ ਨੇ ਇੰਨੀ ਗਰਮੀ ਪਈ ਏ। ਤੇ ਸਾਰਾ ਕੁਛ ਮਤਲਬ ਬਦਲਦਾ ਪਿਆ ਐ ਤੁਹਾਨੂੰ ਮਤਲਬ ਕੀ ਲੱਗਦਾ ਐ ਕਿਓ ਮਤਲਬ ਏਦਾਂ ਮੌਸਮ ਏਨਾ
ਐ ਪਲਿਊਸ਼ਨ ਔਰ ਜੇਹੜੇ ਪੇੜ ਕੱਟਦੇ ਪਏ ਐ, ਪਲਿਊਸ਼ਨ ਕਰਕੇ ਈ ਹੋ ਰਿਹਾ ਸਭ ਕੁਛ।
ਹਾਂਜੀ-ਹਾਂਜੀ, ਨਾਲੇ ਅੱਜ ਕੱਲ ਮਤਲਬ। ਲੋਕੀ ਜਿਹੜੇ ਨੇ ਮਤਲਬ
ਹਾਂਜੀ।
ਇੰਨਾ ਮਤਲਬ ਯੂਜ ਕਰਦੇ ਪਏ ਨੇ, ਇੰਨੇ ਸੀਮੈਂਟ ਦੀਆਂ ਇੰਨੀਆਂ ਵੱਡੀਆਂ- ਵੱਡੀਆਂ ਬਿਲਡਿੰਗਾਂ ਬਣਦੀ ਪਈਆਂ ਨੇ। ਤੇ ਗਰਮੀ ਜਿਹੜੀ ਏ, ਇੱਕ ਹੀ ਜਗ੍ਹਾ ਟਰੈਪ ਹੁੰਦੀ ਪਈ ਏ।
ਹੂੰ।
ਤੇ ਨਾਲ ਏਸੀ ਜਿਹੜੇ ਚੱਲਦੇ ਪਏ ਨੇ, ਇੰਨੇ ਉਹਦੀ ਗਰਮੀਆਂ।
ਹਾਂਜੀ ਏਸੀ ਵੀ ਤਾਂ ਬਹੁਤ ਹੋ ਰਹੇ ਨੇ, ਇੱਕ ਘਰ ਵਿੱਚ ਹਰ ਕਮਰੇ ਵਿੱਚ ਏ ਸੀ ਏ।
ਹਾਂਜੀ।
ਜਿੰਨੇ ਕਮਰੇ ਉਹਨੇ ਏ ਸੀ, ਹਰ ਘਰ 'ਚ।
ਜਿਹੜਾ ਸਾਡੇ ਜਿੰਨੇ ਵੀ ਗਲੇਸ਼ੀਅਰ ਹੈਗੇ ਨੇ ਹਿਮਾਲਿਆ 'ਚ ਸਾਰੇ ਪਿਘਲਦੇ ਪਏ ਨੇ। ਗਲੋਬਲ ਵਾਰਮਿੰਗ ਕਰਕੇ।
ਹਾਂਜੀ।
ਤੇ ਸਾਰਾ ਜਿਹੜਾ। ਸਮੁੰਦਰ ਦਾ ਪਾਣੀ ਏ ਓ ਓਹਦਾ ਪਾਣੀ ਦਾ ਸਤਰ ਜਿਹੜਾ ਵੱਧਦਾ ਪਿਆ ਬੜਾ।
ਨੀ ਓ ਤਾ ਹੈ। ਨਾਲੇ ਇਕ ਇਕ ਓ ਵੀ ਤੇ ਕਰਦਾ ਐ ਲੋ ਐਥਨੋਲ।
ਹਾਂਜੀ ਇਥਨੋਲ ਦਾ ਐ ਪਲਿਊਸ਼ਨ ਇੰਨਾ ਵਧਾ ਤਾ ਏ। ਗੌਰਮੈਂਟ ਮਤਲਬ ਏਨਾ ਵਧਾਤਾ ਇਹਨਾਂ ਨੇ। ਪੈਟਰੋਲ ਨੂੰ ਮਤਲਬ ਸਸਤਾ ਕਰਨ ਦੇ ਬਜਾਏ ਉਹ ਮਹਿੰਗਾ ਹੋ ਰਿਹਾ ਹੋਰ। ਨਾਲ ਉਹਦੇ 'ਚ ਮਿਕਸਿੰਗ ਇੰਨੀ ਹੋ ਰਹੀ ਏ ਈਥਨੋਲ ਦੀ।
ਹਾਂਜੀ।
ਜਿਹੜਾ ਉ ਬੰਦਾ ਪਿਆ ਜਿੱਥੇ ਉਹ ਉੱਥੇ ਇੰਨਾ ਪੋਲਿਊਸ਼ਨ ਹੋ ਰਿਹਾ ਹੈ ਕਿ ਲੋਕ ਲੋਕਾਂ ਨੂੰ ਮਤਲਬ ਕੈਂਸਰ ਹੁੰਦਾ ਪਿਆ ਹਾਂ, ਇਹਦੇਸੀ ਸ਼ੁਗਰ ਨਾਲ ਤੇ ਬਣਦਾ ਹੈ ਇਥਨੌਲ
ਹਾਂਜੀ
ਤੇ ਹੁਣ ਕਹਿੰਦੇ ਪਏ ਨੇ ਕਿ ਸ਼ਾਇਦ ਸ਼ੂਗਰ ਦਾ ਵੀ ਜਿਹੜਾ ਹੈ, ਲੈਵਲ ਘੱਟ ਹੋ ਜਾਏਗਾ ਹੁਣ ਪ੍ਰੋਡਕਸ਼ਨ ਦਾ
ਪਾਣੀ ਉਹ ਕਹਿੰਦੇ ਵੋਟਰ ਵੀ ਘੱਟ ਹੋਵੇ ਇਹਦਾ ਲੈਵਲ, ਆਪਣਾ
ਇਹ ਜਿਹੜਾ, ਇੱਕ ਲੀਟਰ ਇਥਨੋਲ ਨੂੰ ਬਣਾਉਣ ਵਾਸਤੇ ਜਿਹੜਾ ਇਹ ਹੈ ਅਹ ਜਿਹੜਾ ਪੰਜ ਸੌ ਲੀਟਰ ਜਨ ਹਜ਼ਾਰ ਲੀਟਰ ਪਾਣੀ ਵੇਸਟ ਹੁੰਦਾ ਹੈ
ਹਾਂਜੀ, ਪੰਜ ਸੌ ਲੀਟਰ ਕਿੰਨਾ ਜ਼ਿਆਦਾ ਹੁੰਦਾ ਉਹ ਵੀ ਇੱਕ ਲੀਟਰ ਵਾਸਤੇ
ਹਾਂ ਤੇ
ਗੱਲ ਤਾਂ ਇੱਕੋ ਹੀ ਗੱਲ ਤਾਂ ਸੇਮ ਹੀ ਸੀ, ਉਹ ਵੀ ਇਹ ਰੇਟ ਤੇ ਸੀ ਇਹ ਵੀ ਇਹ ਰੇਟ ਤੇ ਆ
ਹਾਂ ਬਲਕਿ ਰੇਟ ਤੇ ਹੁਣ, ਕਰੂਡ ਓਇਲ ਦਾ ਜਿਹੜਾ ਰੇਟ ਸਾਰੀ ਦੁਨੀਆਂ 'ਚ-' ਸਸਤਾ ਹੋ ਗਿਆ ਲੇਕਿਨ, ਇੱਥੇ ਜਿਹੜਾ ਹੈ ਹੋਰ ਮਹਿੰਗਾ ਕਰਕੇ ਵੇਚਦੇ ਪਏ ਨੇ
ਹਾਂਜੀ, ਹੁਣ ਕਹਿੰਦੇ ਡੀਜ਼ਲ ਵੀ ਚੇਂਜ ਹੋਣਾ
ਸਾਰੀਆਂ ਚੀਜ਼ਾਂ ਨੂੰ ਹੀ ਆਪਣਾ ਕੰਟਰੋਲ 'ਚ ਕਰਾਂਗੇ ਜਿਹੜਾ ਵੱਡੇ- ਵੱਡੇ ਬਿਜਨਸਮੈਨ ਹੈਗੇ ਨੇ ਉਹਨਾਂ ਨੂੰ ਪੈਸਾ ਪਹੁੰਚਾਵਾਂਗੇ ਮਿਡਲ ਕਲਾਸ ਦੀ ਤੇ, ਹਾਲਤ ਬੜੀ ਖ਼ਰਾਬ ਹੋਈ ਦੀ ਹੈ
ਹਾਂ ਮਿਡਲ ਕਲਾਸ ਬੰਦਾ ਫਸਿਆ ਜਾਂਦਾ ਪਿੱਛੇ
ਆਉਣ ਵਾਲੇ ਟਾਈਮ 'ਚ, ਦੇਸ਼ ਨੂੰ ਜਿਹੜਾ ਆ ਬਰਬਾਦ ਕਰ ਦੇਣਗੇ
ਹਾਂਜੀ, ਪਲਿਊਸ਼ਨ ਹੀ ਬਹੁਤ ਹੋ ਰਿਹਾ ਅੱਜ -ਕੱਲ੍ਹ
ਪੋਲਿਊਸ਼ਨ ਬਹੁਤ, ਅਗ ਲੋਕਾਂ ਨੂੰ ਬਿਮਾਰੀਆਂ ਇੰਨੀਆਂ ਹੁੰਦੀਆਂ ਧਿਆਨ ਨਾਲ ਦੇਖੋ ਤੁਸੀਂ, ਨਵੰਬਰ ਦਸੰਬਰ ਦੇ ਟਾਈਮ 'ਚ ਦਿੱਲੀ ਦਾ ਹਾਲ ਵੇਖੋ
ਹਾਂਜੀ, ਉਹ ਤਾਂ ਹੈ
ਤੇ, ਜਿੰਨਾ ਮਤਲਬ ਪੋਲਿਊਸ਼ਨ ਵੱਧਦਾ ਪਿਆ।
ਹਾਂਜੀ, ਟਰੈਫਿਕ ਵੀ ਤਾਂ ਬਹੁਤ ਹੈ ਅੱਜ ਕੱਲ੍ਹ ਸੜਕਾਂ ਵੀ ਟੁੱਟੀ ਜਾਂਦੇ ਆ, ਪੁੱਲ ਬਣਾਉਂਦੇ ਆ ਟੁੱਟ ਜਾਂਦੇ ਆ।
ਹਾਂਜੀ, ਹਾਂਜੀ।
ਹਾਂਜੀ।
ਕੁਛ ਨੀ ਕਰ ਸਕਦੇ, ਅਸੀਂ ਤਾਂ ਦੇਖ ਦੇਖੋ, ਇੰਨਾ ਹੈ ਕਿ ਅਸੀਂ ਅਵੇਅਰ ਕਰ ਸਕਦੇ ਹਾਂ ਸਭ ਨੂੰ
ਉਹ ਤਾਂ ਹੈ, ਅਸੀਂ ਤਾਂ ਅਵੇਅਰ ਹੀ ਕਰ ਸਕਦੇ ਹਾਂ ਬਸ। ਯੂਜ ਘੱਟ ਕਰਨਾ ਪਵੇਗਾ ਬਸ, ਇਲੈਕਟ੍ਰਿਕ ਲਉਣੇ ਪੈਣੇ ਹੈ ਇਲੈਕਟ੍ਰਿਕ।
ਇਲੈਕਟ੍ਰਿਕ ਹੋਣ ਲਗ ਗੇ, ਹੁਣ ਇਲੈਕਟ੍ਰਿਕ ਦਾ ਹੀ ਟਾਈਮ ਹੈਗਾ ਸਾਰਾ।
ਹਾਂਜੀ, ਸਭ ਇਲੈਕਟ੍ਰਿਕ ਆ ਗਿਆ ਹੁਣ ਤੇ।
ਗੱਡੀਆਂ ਵੱਧ ਗਈਆਂ ਨੇ ਇਲੈਕਟ੍ਰਿਕ।
ਹੂੰ, ਹਾਂਜੀ।
ਪਹਿਲਾਂ ਜਿਹੜਾ ਰੇਟ ਸੀ, ਕਿੱਥੇ ਮਤਲਬ ਸੱਠ, ਸੱਤਰ ਰੁਪਏ ਲੀਟਰ ਸੀ ਪੈਟਰੋਲ ਹੁਣ ਇੱਕ ਸੌ ਸੱਠ ਪਹੁੰਚ ਗਿਆ ਪਾਵਰ ਵਾਲਾ।
ਹਨੀ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਏ, ਛੇ ਸੌ ਓ ਸੀ ਹੁਣ ਇੱਕ ਸੌ ਕਿੱਥੇ ਪਹੁੰਚ ਗਿਆ।
ਹਾਂਜੀ।
ਕਹਿੰਦੇ ਆ, ਵੌਰ ਕਰਕੇ ਹੁੰਦਾ ਵਾ ਸਭ ਕੁਛ।
ਬਾਰ ਕਰਕੇ ਤੇ ਦੇਖੋ ਜੀ ਪੂਰੀ ਦੁਨੀਆਂ ਚ ਜਿਹੜਾ ਕਰੂਡ ਓਇਲ ਹੈਗਾ ਉਹ ਸਾਰਾ ਮਤਲਬ ਉਹਦਾ ਪੇ ਉਹਦਾ ਜਿਹੜਾ ਪ੍ਰਾਈਜ਼ ਉਹ ਘੱਟ ਗਿਆ ਵੇ। ਤੇ ਜਿਹੜਾ ਪੈਟਰੋਲ ਸਾਡਾ ਬਣਦਾ ਏ ਉਹ ਇਹਦੇ ਨਾਲ ਤੇ ਬਣਦਾ ਹੈਏ ਤੇ ਸਾਡਾ ਪੈਟਰੋਲ ਦਾ ਵੀ ਘੱਟਣਾ ਚਾਹੀਦਾ ਫਿਰ ਪ੍ਰਾਈਜ਼ ਤੇ। ਲੇਕਿਨ ਇਹਨਾਂ ਨੇ ਜਿਹੜਾ ਇਹ ਪੈਟਰੋਲ ਤੇ ਟੈਕਸ ਇੰਨਾ ਵਧਾ ਦਿੱਤਾ ਹੈ
ਓ ਤਾ ਹੈ। ਹੁਣ ਮਿਡਲ ਕਲਾਸ ਬੰਦਾ ਇਹਦੇ ਵਿੱਚ ਕੀ ਕਰ ਸਕਦਾ ਹੈ?
ਹਾਂਜੀ।
ਓ ਤਾ ਹੈ।
ਇਹੀ ਹੈ ਕਿ ਸਾਨੂੰ ਮਤਲਬ ਥੋੜਾ ਆਪ ਚੀਜ਼ਾਂ ਠੀਕ ਕਰਨਾਸੇ ਛੋਟੇ ਛੋਟੇ ਸਟੈਪ ਚੁੱਕਣੇ ਪਵਾਂਗੇ, ਕਦੀ ਕਤਾਰ ਸਾਨੂੰ ਮਤਲਬ ਛੋਟੀ ਮੋਟੀ ਪਲਾਂਟਿੰਗ ਵਗੈਰਾ ਕਰ ਲਈ, ਗਮਲੇ ਲਾ ਲਏ ਥੋੜੇ
ਹਾਂਜੀ।
ਹਮ ਤੇ ਆਪਣਾ ਜਿੰਨੀ ਜ ਜਿੰਨੇ ਜ਼ਿਆਦਾ ਪੇੜ ਹੋਵਾਂਗੇ, ਉਨਾ ਸਾਡਾ ਜਿਹੜਾ ਇਨਵਾਇਰਮੈਂਟ ਵਧੀਆ ਰਹੇਗਾ।
ਉਹ ਤਾਂ ਹੈ, ਮੈਂ ਵੀ ਇਹ ਬਾਹਰ ਆਇਆ ਇੱਧਰ ਖੇਤ, ਖੇਤ ਨੇ ਕੋਲ
ਹਾਂਜੀ।
ਇੰਡਸਟਰੀਲ ਏਰੀਆ ਬੜੀ ਦੂਰ ਹੈ ਇੱਧਰੋਂ, ਟਾਈ ਮੈਂ ਦੇਖੇ ਇੱਥੇ
ਅੱਛਾ।
ਮਤਲਬ, ਮੌਸਮ ਵਧੀਆ ਰਹਿੰਦਾ ਤੇ ਬਸ ਧੂਪ ਬੜੀ ਤੇਜ਼ ਆਂਦੀ ਹੈ।
ਅੱਛਾ, ਅੱਛਾ।
ਬਾਕੀ ਹਵਾ ਤਾਂ ਠੰਡੀ ਹੁੰਦੀ ਹੈ।
ਵਧੀਆ ਚਲੋ।
ਹਾਂਜੀ। ਇਸ, ਇਸ ਸਾਈਡ ਨੀ ਹੇਗਾ ਵੈਸੇ ਪੋਲਿਊਸ਼ਨ ਜ਼ਿਆਦਾ ਹਲਵਾਈ ਵਿਹਈ ਫੇ ਤੇ ਮਿਲ ਜਾਂਦਾ।
ਹਾਂਜੀ, ਹਾਂਜੀ। ਅੱਛਾ ਹੈਗੀ ਆ ਸਵੇਰੇ ਥੋੜ੍ਹੀ ਵੋਕ ਹੋ ਜਾਂਦੀ ਏ। ਮਤਲਬ ਖੁੱਲਾ, ਹੀ ਗ੍ਰੀਨਰੀ ਹੋਏ ਆਪਣਾ ਥੋੜ੍ਹਾ ਘਾਸ ਦੇ ਉੱਤੇ ਨੰਗੇ ਪੈਰ ਚੱਲਣ ਨਾਲ ਬੜੇ ਫਾਇਦਾ ਮਿਲਦੇ ਨੇ
ਹ ਹਾਂਜੀ ਓਹ ਤਾ ਹੈ।
ਤੁਸੀਂ ਜਾਂਦੇ ਹੋ ਵੋਕ ਕਰਨ ਸਵੇਰੇ
ਵੀ ਵੋਕ ਹਜੇ ਤਾਂ ਨਹੀਂ ਜਾਂਦੇ ਸ਼ਾਮੀ ਨਿਕਲ ਜਾਂਦੇ ਹਾਂ ਸਵੇਰੇ ਦੇ ਲੇਟ ਉੱਠਦੇਾਂ ਅਸੀਂ। ਤਾਜ਼ ਧੁਪ ਆ ਜਾਂਦੀ ਹੈ।
ਹਾਂਜੀ ਹਾਂਜੀ।
ਸ਼ਾਮੀ ਨਿਕਲਦੇ ਆਾਂ ਹੁਣ ਅਸ
ਅੱਛਾ ਅੱਛਾ ਮੈਂ ਵੀ ਉਹਨਾਂ ਥੋੜੇ ਦਿਨਾਂ ਤੋਂ ਚਾਲੂ ਕੀਤਾ। ਤੀ ਹੈ ਜੀ ਹੈਗੀ ਐ ਸ਼ਾਮੀ ਜਾਂਦਾ ਪਾ ਮੈਂ ਵੀ ਤੇ। ਆਪਣਾ ਮਤਲਬ ਥੋੜਾ ਬਾਹਰ ਦਾ ਨਿਕਲ ਕੇ ਫਰੈਸ਼ ਏਅਰ ਲੈਂਦੇ ਆ।
ਹਾਂਜੀ।
ਹਾਂਜੀ ਹਾਂਜੀ।
ਤੁਹਾਡੇ ਉੱਥੇ ਵੀ ਹੈਗੇ ਆ।
ਹਾਂਜੀ।
ਮਤਲਬ ਤੁਹਾਡੇ ਉੱਥੇ ਵੀ ਮਤਲਬ ਨੀਟ ਐਂਡ ਕਲੀਨ ਜਗ੍ਹਾ ਹੈਗੀ ਆ ਉੱਥੇ ਕੋਈ
ਸਾਡੇ ਮਤਲਬ ਇਹਵੇ ਕਿ ਅਹ ਕਦੀ ਕਦਾਰ। ਸਾਡਾ ਮਤਲਬ ਹੈਲੋ ਹਾਂਜੀ ਅਵਾਜ਼ ਨੀ ਆ ਰਹੀ ਸੀ। ਹਾਂਜੀ ਕੀ ਪੁੱਛਦੇ ਪਏ ਸੀ ਤੁਸੀਂ?
ਮਤਲਬ ਕਿ ਸ਼ਹਿਰਾਂ ਵਿੱਚ ਵੀ ਹੁੰਦਾ। ਮਤਲਬ ਕਿ ਪਲਊਸ਼ਨ ਜ਼ਿਆਦਾ ਹੋਣਾ ਬੜਾ ਉੱਥੇ ਦੇ ਅੱਛੇ ਗਾਰਡਨ ਨੇ ਅੱਛਾ ਹਾਂ ਪਾਰਕ ਪੂਰਕ ਤੇ ਚਲੇ ਗਏ ਸਹੀ ਹੈ।
ਹਾਂਜੀ ਹਾਂਜੀ।
ਤੇ ਅਸੀਂ ਸਵੇਰੇ ਸਵੇਰੇ ਥੋੜ੍ਹੀ ਜ ਐਕਸਰਸਾਈਜ਼ ਵੀ ਕਰ ਲੈਂਦੇ ਹਾਂ ਘਰ ਮਤਲਬ ਛਾਤ ਤੇ ਜਾ ਕੇ
ਵਧੀਆ ਗੱਲ ਯੋਗਾ ਵੀ ਕਰਨੀ ਚਾਹੀਦੀ।
ਹਾਂ ਯੋਗਾ ਮੰਮਾ ਪਾਪਾ ਨੂੰ ਯੋਗਾ ਕਰਾ ਦਿੰਦੇ ਹਾਂ ਕਦੀ ਕਦੀ
ਹਾਂਜੀ।
ਜਿਹੜਾ ਹੁਣ ਸਾਡੇ ਇੱਕ ਰਿਲੇਸ਼ਨ ਚ ਹੈਗੇ ਨੇ ਉਹਨਾਂ ਦੀ ਕਲਾਸਾਂ ਚੱਲਦੀਆਂ ਹੈਗੀਆਂ ਨੇ ਯੋਗਾ ਦੀਆਂ ਤੇ ਉਹਦੇ ਚ ਜੁਆਇਨ ਕਰਾਵਾਂਗੇ ਥੋੜਾ ਐਵੇ ਕਿ ਯੋਗਾ ਕਰਨ ਨਾਲ ਸਰੀਰ ਅੱਛਾ ਰਹੇਗਾ ਤੰਦਰੁਸਤੀ ਰਹਿੰਦੀ ਹੈ।
ਕੰ ਵੀ ਔ ਤਾ ਹੈ।
ਤੁਸੀਂ ਕਰਦੇ ਹੋ ਐਕਸਰਸਾਈਜ਼।
ਹਾਂਜੀ ਐਕਸਰਸਾਈਜ਼ ਤਾਂ ਹੁੰਦੀ ਰਹਿੰਦੀ ਹੈ ਪਤਲੀ
ਅੱਛਾ ਅੱਛਾ। ਨਾਲ ਜਿੰਮ ਵਗੈਰਾ ਕਰਦੇ ਹੋ?
ਜਿੰਮ ਅਜ ਤੱਕ ਬਾਹਰ ਆਏ ਦਾ
ਅੱਛਾ ਅੱਛਾ।
ਜਿੰਮ ਦੇ ਕਰਦੇ ਆ
ਹਾਂ ਮੈਂ ਵੀ ਥੋੜੇ ਟਾਈਮ ਕੀਤੀ ਹੈਗੀ ਸੀਗੀ ਫੇਰ ਉਹਦੇ ਬਾਅਦ ਇੱਕ ਦੋ ਸਾਲ ਇੱਕ ਡੇਢ ਸਾਲ ਕੀਤੀ ਕੀਤੀ ਸੀ ਮੈਂ ਜਿੰਮ ਉਹਦੇ ਬਾਅਦ ਫੇਰ ਥੋੜਾ ਪੜ੍ਹਾਈ ਚਲਾ ਕੇ ਥੋੜਾ ਪਾਰਟ ਟਾਇਮ ਜੋਬ ਕਰਨ ਲੱਗ ਗਏ ਹਾਂ ਗੈਪ ਹੋ ਜਾਂਦਾ। ਹਾਂਜੀ ਹਾਂਜੀ।
ਤੁਹਾਡੇ ਵੀ ਸਮੈਸਟਰ ਵਾਈਜ਼ ਹੀ ਹੁੰਦਾ ਪੇਪਰ।
ਪੇਪਰ ਹਾਂਜੀ ਸਮੈਸਟਰ ਵਾਈਜ਼ ਹੁੰਦੇ ਨੇ ਛੇ ਛੇ ਮਹੀਨੇ।
ਹਾਂਜੀ ਪਤਾ ਹੀ ਨਹੀਂ ਲੱਗਦਾ ਸਮੈਸਟਰ ਕਦੋਂ ਖਤਮ ਹੋ ਜਾਂਦਾ।
ਹਾਂਜੀ ਹਾਂਜੀ ਸਹੀ ਗੱਲ ਆ।
ਹਾਂਜੀ ਅਤੇ ਮਤਲਬ ਪੇਪਰ ਹੀ ਪੇਪਰ ਦਿੰਦੇ ਰਹਿੰਦੇ ਅਸੀਂ ਛੁੱਟੀਆਂ ਵੀ ਨਹੀਂ ਪੈਂਦੀ ਆਪਣੀ।
ਹਾਂ ਨਹੀਂ ਹੁਣ ਪਈ ਦੀਆਂ ਸਾਡੀ ਆ ਡੇਢ ਮਹੀਨੇ ਦੀ ਛੁੱਟੀਆਂ ਪਈ ਦੀਆਂ ਉ ਟ੍ਰੇਨਿੰਗ ਵਾਲਾ ਟੈਮ ਹੁੰਦਾ ਤੇ ਅਸੀਂ ਜਿਹੜਾ ਜਲਦੀ ਆ ਗਏ ਸੀ ਥੋੜਾ
ਅੱਛਾ, ਹਾਂਜੀ
ਹਾਂਜੀ।
ਹ ਚਲੋ ਥੋੜ੍ਹਾ ਰੈਸਟ ਮਿਲ ਗਿਆ, ਸਹੀ ਹੈ।
ਚਲੋ ਕਰਦੇ ਰਿਹਾ ਕਰੋ ਕਾਲ, ਵਧੀਆ ਲੱਗਿਆ ਗੱਲ ਕਰਕੇ।
ਕੋਈ ਨਹੀਂ ਦੁਬਾਰਾ ਕਰਾਂਗੇ, ਹਾਂਜੀ ਸਤਿ ਸ਼੍ਰੀ ਅਕਾਲ ਜੀ।